ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ। ਹੈਲੋ।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 ਸਤਿ ਸ੍ਰੀ ਅਕਾਲ ਜੀ, ਹੋਰ ਕਿਵੇਂ ਹੋ?
ਆਵਾਜ਼ ਆ ਰਹੀ ਮੇਰੀ
ਹੋਰ ਕਿਵੇਂ ਹੋ, ਹੋਰ ਕਿਵੇਂ ਹੋ ਤੁਸੀਂ।
ਤੁਸੀਂ ਸੁਣਾਓ ਬਸ ਵਧੀਆ।
ਹਾਂਜੀ- ਹਾਂਜੀ ਵਧੀਆ ਹੋਰ। ਹੋਰ ਕੀ ਕਰਦੇ ਪਏ ਸੀ, ਹਾਂਜੀ ਵਧੀਆ ਕੀ ਕਰਦੇ ਪਏ ਸੀ।
ਬਸ ਬ੍ਰੇਕਫਾਸਟ ਕਰਕੇ ਹਟੇ ਸੀ। ਹੋਰ ਤੁਸੀਂ
ਬਸ ਵਧੀਆ ਜੀ। ਮੈਂ ਆਖਿਆ ਚੱਲ ਤੁਹਾਨੂੰ ਯਾਦ ਕਰ ਲਾ ਤੁਸੀਂ ਬੜੇ ਦਿਨ ਹੋ ਗਏ ਯਾਦ ਨੀ ਕੀਤਾ। ਮੈਂ ਕਿਹਾ ਤੁਹਾਨੂੰ ਯਾਦ ਕਰ ਲਾ, ਬੜੇ ਦਿਨ ਹੋ ਗਏ ਯਾਦ ਨੀ ਕੀਤਾ ਤੁਸੀਂ।
ਮੈਂ ਨਾ ਥੋੜ੍ਹੀ ਬਿਜ਼ੀ ਹੋ ਰੱਖੀ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
ਕਿਸੀ ਦਿਨ ਗੱਲ ਨੀ ਹੋ ਪਾਈ ਕੋਈ ਗੱਲ ਨੀ ਤੁਸੀਂ ਯਾਦ ਕਰ ਲਿਆ ਯਾਦ ਕਰ ਲਿਆ ਗੱਲ ਤੇ ਇਕੋ
ਹਾਂਜੀ -ਹਾਂਜੀ ਇਹ ਤਾਂ ਹੈ ਹੋਰ ਦੱਸੋ ਤੁਸੀਂ ਗਏ ਨੀ ਕਿਤੇ ਘੁੰਮਣ ਵਗੈਰਾ।
ਹਾਂਜੀ ਮੈਂ ਘੁੰਮਣ ਆਈ ਹਾਂ ਨਾ ਮੰਮੀ ਦੇ ਵੱਲ ਆਈ ਹੋਈ ਹੈ ਨਾ ਇਸ ਕਰਕੇ। ਆਈ ਹੋਈ ਆ ਨਾ ਤਾਂ ਕਰਕੇ ਤੁਹਾਡੇ ਨਾਲ ਬਿਜੀ
ਅੱਛਾ -ਅੱਛਾ ਸ਼ੋਪਿੰਗ ਵਗੈਰਾ ਠੀਕ। ਔਨਲਾਈਨ ਸ਼ੋਪਿੰਗ ਕੀਤੀ ਤੁਸੀਂ ਕਿ ਔਫਲਾਈਨ?
ਕੱਪੜੇ ਲਏ ਦੋਨੋ ਹੀ। ਕੀਤੀ ਔਨਲਾਈਨ ਵੀ ਕਰਲੀ।
ਠੀਕ ਏ ਜੀ। ਠੀਕ ਹੈ ਜੀ ਹੋਰ ਦੱਸੋ ਤੁਹਾਨੂੰ ਤੁਹਾਨੂੰ ਔਨਲਾਈਨ ਸ਼ੋਪਿੰਗ ਜ਼ਿਆਦਾ ਵਧੀਆ ਲੱਗਦੀ ਹੈ ਕਿ ਔਫਲਾਈਨ? ਹਾਂਜੀ -ਹਾਂਜੀ।
ਦੇਖੋ ਇੱਕ ਔਨਲਾਈਨ ਸ਼ੋਪਿੰਗ ਦਾ ਵੀ ਫਾਇਦਾ, ਔਫਲਾਈਨ ਸ਼ੋਪਿੰਗ ਦਾ ਵੀ ਫਾਇਦਾ ਹੈ। ਔਨਲਾਈਨ ਸ਼ੋਪਿੰਗ ਤ
ਹਾਂਜੀ।
ਕਰਦੀ ਏਣਾ ਟਾਈਮ। ਏ ਅਚਾਨਕ ਤੇ ਕਾਫੀ ਚੀਜ਼ਾਂ ਚ ਹੈਲਪ ਮਿਲਦੀ
ਹਾਂਜੀ।
ਔਨਲਾਈਨ ਕਿਸੇ ਤੋਂ ਤੁਹਾਨੂੰ ਪਤਾ ਆਏ ਗਏ ਵਿੱਚ ਕੋਈ ਦੱਸ ਕੇ ਤੇ ਆਉਂਦਾ ਨੀ ਹੈ ਜਦ ਮ ਜਾਂਦਾ ਮਿਲਣ ਤੇ ਫਿਰ ਸ ਕੇ ਬਈ ਤੁਸੀ ਉਹਨਾ ਵਾਸਤੇ ਲੰਚ ਬਣਾ
ਮੈਂ ਆ ਡਿਨਰ ਆ ਨਾ ਤੇ ਟੈਨਸ਼ਨ ਇੰਨੀ ਜਾਂਦੀ ਹੈ ਫਿਰ ਉਹਨਾਂ ਨੂੰ ਘੁਮਾ ਵੀਏ ਤੇ ਮਨ ਲਾਨ ਉਹਨਾਂ ਨੂੰ ਪਸੰਦ ਬਈ ਉਹਨਾ ਨੂੰ ਕਹਿੰਦੇ ਚਲੋ ਆਪਣੀ ਪਸੰਦ ਦਾ ਖੋਲ ਕੇ ਬਈ ਪਰ ਦੇਖਣਾ ਆਫ ਵੀ ਲੈ ਲੈਂਦੀ ਹਾਂ ਔਨਲਾਈਨ ਵੀ ਲੈ ਲੈਂਦੀ ਹਾਂ ਕਿਉਂਕਿ ਕਈ ਚੀਜ਼ਾਂ ਆਉਂਦੀਆਂ ਨਾ ਅਗਰ ਜੇਕਰ ਨਹੀਂ ਪਸੰਦ ਆਇਆ ਤੇ ਵਾਪਸ ਕਰਦੋ ਮਨ ਕਈ ਵਾਰ ਐਸ
ਹਾਂਜੀ- ਹਾਂਜੀ ਇਹ ਤਾਂ ਹੈ ਵੈਸੇ ਔਫਲਾਈਨ ਹਾਂਜੀ -ਹਾਂਜੀ ਔਫਲਈਨ ਚੀਜ਼ਾਂ ਦਾ ਵੈਸੇ ਐਵੇ ਹੁੰਦਾ ਵਾ। ਕਿ ਕਿੱਥੇ ਤਾਂ ਆਪਾਂ ਆਪ ਚੀਜ਼ ਦੇਖ ਕੇ ਲੈ ਕੇ ਆਉਣੇ ਆ ਨਾ ਵੀ ਕਿਹੜੀ ਕੁਆਲਿਟੀ ਵੀ ਵਧੀਆ ਵੀ, ਕਿਵੇਂ ਆ। ਕੁਆਲਿਟੀ ਕਿਹੜੀ ਚ ਚੀਜ਼ਾਂ ਹੈਗੀਆਂ ਵਾ, ਤੇ ਔਫਲਾਈਨ ਚ ਔਨਲਾਈਨ ਐਵੇਂ ਹੁੰਦਾ ਕਿ ਉੱਥੇ ਆਪਾਂ ਨੂੰ ਕੁਆਲਿਟੀ ਦਾ ਨੀ ਪਤਾ ਹੁੰਦਾ ਕਈ ਵਾਰ ਕੱਪੜੇ ਦੀ ਕੁਆਲਿਟੀ ਕਿਵੇਂ ਦੀ ਆਉਂਦੀ ਆ, ਕਈ ਵਾਰ ਕਿਵੇਂ ਦੀ ਆਉਂਦੀ ਆ। ਫਿਰ ਕਈ ਵਾਰ ਆਪਾਂ ਨੂੰ ਪਸੰਦ ਆਉਂਦਾ ਕਈ ਵਾਰ ਨਹੀਂ ਆਉਂਦਾ।
ਸਹੀ ਆਖ ਰਹੇ ਹੋ ਤੁਸੀਂ ਮੈਂ ਵੀ ਇਹੀ ਸੋਚਦੀ ਹਾਂ ਇਹ ਗੱਲ ਨਾ ਹੁਣ ਕੀ ਗੱਲ ਗਰਮੀ ਦੇ ਹੀ ਅਸੀਂ ਇਕਦਮ ਕੋਟਨ ਕੱਪੜਾ ਪਾਈਏ ਹਾਂਜੀ ਉਹ ਹੁੰਦਾ ਸਾਨ ਚੁਬੇ ਨਾ ਕਿਉਂਕਿ ਕਈ ਵਾਰ ਐਸੇ ਕੱਪੜੇ ਆਉਂਦੇ ਨੇ ਕਿ ਯ ਚੁੱਬਦੇ ਨਾ ਤੇ ਔਰ ਸੋਫਟ ਕੱਪੜਾ ਪਾਉਣ ਲਗੇ ਇੰਨਾ ਆਰਾਮਦਾਇਕ ਲੱਗਦਾ ਹੈ ਕਿ ਅੱਛਾ ਲੱਗਦਾ ਪਈ ਫਿਰ ਬਾਰ ਵਾਰ ਉਹੀ ਕੱਪੜਾ ਲੈਣ ਵਾਸਤੇ ਮਨ ਕਰਦਾ
ਹਾਂਜੀ ਹਾਂਜੀ
ਸਰਦੀਆਂ ਦੇ ਹਿਸਾਬ ਨਾਲ ਥੋੜਾ ਮੋ ਸਰਦੀਆਂ ਦੇ ਹਿਸਾਬ ਨਾਲ ਥੋੜ੍ਹਾ ਮੋਟਾ ਕੱਪੜਾ ਜਿਕਰ ਚਲਦੀ ਪਹਿਲਾਂ ਇੰਨਾ ਨਹੀਂੀ ਚੱਲਦਾ ਸੀ ਹੁਣ ਤੇ ਅੱਜ ਕੱਲ ਵੂਲਣ ਵਿੱ ਚਲ ਗਿਆ ਹੈਂ ਸੈਟਰ ਵਟਰ ਜ਼ਿਆਦਾਤਰ ਗਏ ਆਜ ਕਲ ਤੇ ਕੋਈ ਅੱਜ ਕਲ ਤਾਂ
ਹਾਂਜੀ ਹਾਂਜੀ
ਸਵੈਟਰ ਲੋ ਅਜ ਕੱਲ ਤੇ ਅਜ ਕੱਲ ਦੇ ਅੱਜ ਕੱਲ ਤੇ ਬਈ ਟੋਪ ਆ ਗਏ ਨੇ ਵਲ ਵੁਲਣ ਦੀ ਕੁੜਤੀਆਂ ਆ ਗਈਆਂ ਜਿਹੜੀ ਤੁਸੀਂ ਚਾਹੋ ਉਹ ਮਿਲ ਜਾਏ ਤੇ ਮਾਰਕਕੇਟ ਜਾਣ ਤਾਂ ਸਾਨ ਅਲਖ ਦੀਆਂ ਨੇ ਕਿ ਅਸੀਂ ਕਿਹੜੀ ਵਰਾ ਵਰਾਇਟੀ ਮਾਰਕੀਟ ਵਿਚ ਆ ਰੱਖੀਏ
ਹਾਂਜੀ ਹਾਂਜੀ ਇਹ ਤਾਂ ਹੈ ਅੱਜ ਕੱਲ ਬਸ ਐਵੇਂ ਦੀ ਹਾਂਜੀ
ਉਂਜ ਕਿਸੀ ਕੱਪੜਾ ਦਖ ਸਕਦੇ ਆ ਕਿ ਇਹ ਕੱਪੜੇ ਦੀ ਵਰਾਇਟੀ ਹੈ ਵ ਇਹਦੇ ਵਿੱਚ ਇਹ ਮੀਟਰ ਅਸੀਂ ਇਹ ਕੱਪੜਾ ਛੂਹ ਕੇ ਨਹੀਂੀ ਤਕ ਸਕਦੇ ਹਾਂਜੀ ਹੈ ਨਾ
ਹਾਂਜੀ ਹਾਂਜੀ ਐਵੇਂ ਤਾਂ ਹੈ
ਅਗਰ ਅਸੀਂ ਕੱਪੜਾ ਅਸੀਂ ਕੱਪੜਾ ਛੂ ਕੇ ਵੀ ਦੇਖ ਸਕਦੇ ਹਾਂ ਅਸੀਂ ਕੱਪੜੇ ਨੂੰ
ਹਾਂਜੀ ਹਾਂਜੀ ਐਵੇਂ ਵੀ ਹੁੰਦਾ ਨਾ ਕਈ ਵਾਰ ਮੁਲਾਇਮ ਹੁੰ
ਹਾਂਜੀ ਹਾਂਜੀ ਕਈ ਵਾਰ ਐਵੇਂ ਹੁੰਦਾ ਮੁਲਾਇਮ ਹੁੰਦਾ ਕੱਪੜਾ ਕਈ ਵਾਰ ਕਿਵੇਂ ਹੁੰਦਾ ਹੁਣ ਦੇਖੋ ਕਈ ਵਾਰ ਗਰਮੀ ਚ ਤਾਂ ਵੈਸੇ ਵੀ ਆਪਾਂ ਨੂੰ ਜ਼ਿਆਦਾਤਰ ਮੁਲਾਇਮ ਕੱਪੜੇ ਸੂਟ ਕਰਦੇ ਜ਼ਿਆਦਾ ਨਾ ਤਾਂ ਕਢਾਈ ਵਾਲੇ ਜ਼ਿਆਦਾ ਕੱਪੜੇ ਪੈਂਦੇ ਆ ਨਾ ਅੱਜ ਕੱਲ ਵੈਸੇ ਅੱਜ ਕੱਲ ਤਾਂ ਵੈਸੇ ਵੀ ਕੋਡ ਸੈਟ ਦਾ ਜ਼ਿਆਦਾ ਚੱਲਦਾ ਪਿਆ ਸਾਰੇ ਕਿਤੇ ਕੋਡ ਸੈਟ ਵਗੈਰਾ ਜ਼ਿਆਦਾ ਪਹਿਨਦੇ ਆ ਤੁਸੀਂ ਦੱਸੋ ਬਸ
ਜੀ ਹਾਂਜੀ ਨਹੀਂ ਮੈਨੂੰ ਅਗਰ ਔਨਲਾਈਨ ਦੇਖਣੇ ਆ ਨਾ ਤੇ ਸਾਨੂੰ ਇਹ ਨੀ ਪਤਾ ਕੜਹੀ ਵਿੱਚ ਲਿਖਿਆ ਹੁੰਦਾ ਕੀ ਹੈਇਹ ਬੀ ਔਫਲਾਈਨ ਜਾਂਦੇ ਕਪੜਾ ਛੂਹ ਦੇਖਦੇ ਹਾਂ ਕਿ ਉਹ ਤੁਹਾਨੂੰ ਪਤਾ ਤਾਰ ਦੀ ਕਢਾਈ ਹੁੰਦੀ ਹੈ ਤਾਂ ਜਿਹੜੀ ਵੀ ਲੈਸ ਇਥੇ ਹੱਥਾਂ ਤੇ ਜੀ ਲੱਗੀ ਹੁੰਦੀ ਹੈ ਜਿਹੜੀ ਹੱਥਾਂ ਵਿੱਚ ਕਈ ਵਾਰ ਹ ਕਈ ਵਾਰ ਆਪਣੇ ਹਥ ਤੇ ਉਹ ਸਭ ਚੀਜ਼ਾਂ ਨਾ ਸਾਨੂੰ ਔਨਲਾਈਨ ਦਿਖਦੀ ਆ ਸਾਨੂੰ ਆਫਲਾਈਨ ਚ ਨਹੀਂ ਦਿਖਦੀਆਂ।
ਹਾਂਜੀ ਹਾਂਜੀ ਕਈ ਵਾਰ ਕੱਪੜਾ ਐਵੇਂ ਦਾ ਹੁੰਦਾ ਕਿ ਓਹਦੇ ਵਿੱਚ ਤਾਰ ਇੱਕ ਤਾਰ ਪਾਈ ਹੁੰਦੀ ਆ ਜਿਹੜਾ ਕਿ ਜਦੋਂ ਆਪਾਂ ਸ ਚ ਕਰਵਾ ਲੈਂਦੇ ਆਾਂ ਇਸ ਤੋਂ ਬਾਅਦ ਕਈ ਵਾਰ ਪਤਾ ਚੱਲਦਾ ਕਿ ਹਾਂਜੀ ਉਹ ਤਾਂ ਚੁੱਬਣ ਵਾਲਾ ਕੱਪੜਾ ਫੇਿਰ ਉਹ ਖ਼ਰਾਬ ਜਾਂਦਾ ਵਾ ਤਾਂ ਕਰਕੇ ਕਿ ਵੈਸੇ ਤਾਂ ਮੈਂ ਫਲਾਈਨ ਸ਼ੋਪਿੰਗ ਵਿੱਚ ਹੀ ਜ਼ਿਆਦਾ ਬਿਲੀਵ ਕਰਦੀ ਹਾਂ ਕਿ ਬੰਦਾ ਖੁੱਦ ਜਾਵੇ ਆਪਦੀ ਪਸੰਦ ਦੇ ਕੱਪੜੇ ਖ਼ਰੀਦ ਕੇ ਲਿਆਵੇ ਔਨਲਾਈਨ ਤਾਂ ਬਸ ਅੱਜ ਕੱਲ ਔਨਲਾਈਨ ਤਾਂ ਸਿਰਫ ਇੱਕ ਹਾਂਜੀ
ਔਨਲਾਈਨ ਬਤਾਏ ਔਨਲਾਈਨ ਕੱਪੜੇ ਅ ਛੜ ਕੇ ਬਾਕੀ ਸੂਲੀਅਤ ਹੈ ਬਾਕੀ ਸਬ ਚੀਜ਼ਾਂ ਸਾਡੇ ਵਾਸਤੇ ਚੰਗੀਆਂ ਨੇ ਸਿਰਫ ਕੱਪੜਿਆਂ ਨੂੰ ਛੱਡ
ਬਾਕੀ ਸਭ ਚੀਜ਼ਾਂ ਵਧੀਆ ਹੁੰਦੀਆਂ ਹਾਂਜੀ ਹਾਂਜੀ ਘਰ ਵਾਸਤੇ ਕਈ ਵਾਰ ਆਪਾਂ ਜਰੂਰੀ ਚੀਜ਼ਾਂ ਮੰਗਉਣੀਆਂ ਹਾਂਜੀ ਹਜੀ ਹਾਂਜੀ ਹਾਂਜੀ ਬਾਕੀ ਸਾਰੀਆਂ ਚੀਜ਼ਾਂ ਤਾਂ ਵਧੀਆ ਹੁੰਦੀਆਂ ਹਾਂਜੀ ਹਾਂਜੀ
ਹੁਣ ਦੇਖੋ ਅੱਜ ਕੱਲ੍ਹ ਹਰ ਚੀਜ਼ ਚਾਰ ਲੈ ਲਓ ਤੁਸੀਂ ਕੋਲਡ ਡਰਿੰਕ ਵਗੈਰਾ ਲੈ ਲੋ ਤੁਸੀਂ ਹਰ ਚੀਜ਼ ਲੈ ਲੋ ਫਲ ਫਰੂਟ ਲੈ ਲੋ ਓਕੇ ਜਿਹੜੀ ਔਨਲਾਈਨ ਹੁਣ ਨਹੀਂ ਮਿਲਦੀ ਹੁਣ ਅੱਜ ਕੱਲ ਤੇ ਦਵਾਈਆਂ ਵੀ ਔਨਲਾਈਨ ਆ ਗਈਆਂ ਹਰ ਚੀਜ਼ ਐਸੀ ਆਉਣ ਲੱਗੀ ਕਿ ਹਰ ਚੀਜ਼ ਔਨਲਾਈਨ ਹੀ
ਹਾਂਜੀ ਹਾਂਜੀ ਵੈਸੇ ਇੱਕ ਗੱਲ ਵੀ ਹੈਗੀ ਹੈ ਇਹਦੇ ਵਿੱਚ ਹਾਂਜੀ ਹਾਂਜੀ ਵੈਸੇ ਇੱਕ ਗੱਲ ਵੀ ਹੈਗੀ ਔਨਲਾਈਨ ਸ਼ੋਪਿੰਗ ਦਾ ਆਪਣਾ ਟਾਈਮ ਵੀ ਇੰਨਾ ਖ਼ਰਾਬ ਨੀ ਹੁੰਦਾ ਕਿਉਂਕਿ ਓਫਲਾਈਨ ਵਿੱਚ ਆਪਾਂ ਦੇਖੋ ਸਵੇਰੇ ਨਿਕਲਦੇ ਹਾਂ ਸਾਰਾ ਦਿਨ ਸ਼ੋਪਿੰਗ ਕਰਦੇਿਆਂ ਫੇਿਰ ਆਪ ਆਪਣਾ ਟਾਈਮ ਵੀ ਕਿੰਨਾ ਜਿਆਦਾ ਖ਼ਰਾਬ ਹੁੰਦਾ ਔਨਲਾਈਨ ਤੇ ਬਸ ਘਰੇ ਬੈਠੇ ਬੈਠੇ ਉਠੇ ਬਸ ਓਨਲਾਈਨ ਕਰੋ ਚੀਜ਼ ਚਲੋ ਜੀ ਆ ਜਾਂਦੀ ਹੈ ਘਰੇ ਇੱਕ ਵੈਸੇ ਵੀ ਅੱਜ ਕੱਲ੍ਹ ਤਾਂ ਮੌਸਮ ਅੱਜ ਕੱਲ੍ਹ ਤਾਂ ਵੈਸੇ ਮੌਸਮ ਬੜਾ ਬੜਾ ਜਿਆਦਾ ਤੇ ਗਰਮ ਆ ਕੀ ਘਰੋਂ ਨਿਕਲ ਨੂੰ ਬਿਲਕੁਲ ਦਿਲ ਹੀ ਨਹੀਂ ਕਰਦਾ ਜਾਣ ਨੂੰ ਵੀ ਕਿਤੇ ਜਾਈਏ ਤੁਸੀਂ ਦੱਸੋ ਤੁਹਾਡੇ ਵੱਲ ਮੌਸਮ ਕਿਵੇਂ ਦਾ
ਖਾਣ ਵਾਲੇ ਸਾਡੇ ਇਧਰ ਮੌਸਮ ਅੱਜ ਗਰਮੀ ਹੈ ਕਦੇ ਇਕਦਮ ਸਤਾਂਦੀ ਇਹ। ਐਵੇਂ ਹੀ ਚੱਲਦਾ ਪਿਆ ਕਿਉਂਕਿ ਉਹਨੇ ਅਸੀਂ ਕੀ ਕਰਦੇ ਹਾਂ ਸ਼ਾਮੀ ਸ਼ੋਪਿੰਗ ਵਾਸਤੇ ਬਾਹਰ। ਨਿਕਲਦੇ ਮੌਸਮ ਹੀ ਨਹੀਂ ਪਤਾ ਲੱਗਦਾ।
ਠੀਕ ਜੀ ਸ਼ਾਮੀ ਤਾਂ ਵੈਸੇ ਵੀ ਠੰਡਾ ਹੋ ਜਾਂਦਾ ਨਾ ਮੌਸਮ ਹਾਂਜੀ-ਹਾਂਜੀ ਹੁਣ ਦੇਖੋ ਜਿਵੇਂ ਰਾਤ ਸਾਡੇ ਵੱਲ ਤਾਂ ਬਾਰਿਸ਼ ਹੋਈ ਹਾਂਜੀ-ਹਾਂਜੀ ਸਾਡੇ ਰਾਤ ਵੀ ਇੱਧਰ ਬਾਰਿਸ਼ ਹੋਈ ਕਿ ਬਾਰਿਸ਼ ਵਾਲਾ ਮੌਸਮ ਸੀਗਾ। ਅਤੇ ਫਿਰ ਸਵੇਰੇ ਵੀ ਥੋੜ੍ਹਾ ਬਾਰਿਸ਼ ਵਾਲਾ ਮੌਸਮ ਸੀਗਾ ਅਸੀਂ ਆਖਿਆ ਚੱਲ ਵਧੀਆ ਅੱਜ ਤਾਂ ਸਾਰਾ ਦਿਨ ਵਧੀਆ ਨਿਕਲੇਗਾ ਕਿਉਂਕਿ ਥੋੜ੍ਹੀ ਬਾਰਿਸ਼ ਪੈ ਜਾਏਗੀ ਪਰ ਦੇਖੋ ਬਾ ਦਸ ਵਜੇ ਤੋਂ ਬਾਅਦ ਫਿਰ ਇੰਨੀ ਜ਼ਿਆਦਾ ਧੁੱਪ ਨਿਕਲ ਗਈ ਨਾ ਕਿ ਗਰਮੀ ਬੜੀ ਜਿਆਦਾ ਹੋ ਰਹੀ ਪਰ ਪੱਖੇ ਥੱਲੇ ਪੈਣਾ ਵੀ ਬਿਲਕੁਲ ਨਾ ਔਖਾ ਹੋ ਰਿਹਾ ਕਿ ਪੱਖੇ ਥੱਲੇ ਵੀ ਕਿਵੇਂ ਪਈਏ ਆਪਾਂ ਇਨੀ ਜ਼ਿਆਦਾ ਗਰਮੀ ਹੋ ਰੱਖੀਏ ਸਾਡੇ ਵੱਲ। ਤੁਹਾਡੇ ਵੱਲ ਦੱਸੋ, ਮੌਸਮ ਕਿਵੇਂ ਦਾ ਰਹਿੰਦਾ, ਸ਼ਾਮ ਨੂੰ ਕਿਵੇਂ ਦਾ ਮੌਸਮ ਹੋ ਜਾਂਦਾ ਵਾ?
ਪਤਾ ਹੈ ਮੈਂ-ਮੈਂ ਕੀ ਐਸੀ ਲੋ ਨਾ ਮੈਂ ਪੇਕੇ ਆਈ ਹਾਂ। ਹੁਣ ਕਾਰ ਦੇ ਅੰਦਰ ਹੀ ਅੰਦਰ ਰਹਿੰਦੇ ਆ ਏਸੀ ਚੱਲਦਾ ਰਹਿੰਦਾ। ਆਪਣਾ ਬ੍ਰੇਕਫਾਸਟ ਬਣਾਇਆ ਮੰਮਾ ਨੇ ਖਾਧਾ ਜਾਂ ਮੈਂ ਆਪ ਬਣਾ ਲੈਂਦੀ ਹ। ਏਸੀ ਚ ਬਹਿ ਜਾਂਦੀਆਂ ਮੇਡ ਆਕੇ ਕ ਕੰਮ ਕਰ ਜਾਂਦੀ ਤੇ ਮੇ ਓਨੇ ਆ ਕੇ ਕੰਮ ਨਹੀਂ ਨਹੀਂ ਲਗਦਾ ਗਰਮੀ ਆਰਾਮ ਨਾਲ ਸ਼ਾਮੀ ਘੁੰਮਣ ਜਾਈਦਾ ਸ਼ਾਮੀ ਆਰਾਮ ਨਾਲ
ਹਾਂਜੀ ਹਾਂਜੀ
ਨਾਲੇ ਘੁੰਮਣ ਚਲੇ ਗਈ ਨਾਲੇ ਘਰੋ ਨਿਕਲਣ ਦਾ ਮਨ ਹੀ ਨਹੀਂ ਕਰਦਾ।
ਹਾਂਜੀ ਹਾਂਜੀ ਇਹ ਤਾਂ ਹੈ ਹਾਂਜੀ ਹਾਂਜੀ ਇਹ
ਹਾਂਜੀ ਹਾਂ ਬਸ ਤੁਹਾਡੇ ਨਾਲ ਗੱਲ
ਹੋਰ ਤੁਸੀਂ ਸੁਣਾਓ
ਚੱਲ
ਠੀਕ ਹੈ ਜੀ, ਹੋਰ ਦੱਸੋ ਮੈਂ ਕਿਹਾ ਚਲ ਬੜੇ ਦਿਨ ਹੋ ਗਏ। ਤੁਸੀਂ ਮੈਂ ਕਿਹਾ ਬੜੇ ਦਿਨ ਹੋ ਗਏ ਤੁਸੀਂ ਯਾਦ ਨਹੀਂ ਕਰਦੇ ਮੈਂ ਕਿਹਾ। ਚੱਲ ਮੈਂ ਖੁਦ ਯਾਦ ਕਰ ਲਾਂ ਨਾ ਹੀ ਤੁਸੀਂ ਇੱਧਰ ਗੇੜਾ ਮਾਰਿਆ ਸਾਡੇ ਵੱਲ।
ਹਾਂ ਤੁਸੀਂ ਹੁਣ ਯਾਦ ਕਰਿਆ ਜੇ ਫਿਰ ਫੋਨ ਕਰਿਆ ਜੇ। ਹਾਂਜੀ-ਹਾਂਜੀ।
ਬਾਅਦ ਵਿੱਚ ਗੱਲ ਕਰਾਂਗੀ ਮੈਂ ਤੁਹਾਡੇ ਨਾਲ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
ਹਾਂ, ਸਤਿ ਸ੍ਰੀ ਅਕਾਲ ਜੀ।